ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ ਤੁਹਾਡੇ
ਜੀ ਬਣੇ ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ ਰ ਘਰ ਪਰਿਵਾਰ ਸਭ ਵਧੀਆ ਨੇ
ਹਾਂਜੀ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਸਭ ਵਧੀਆ
ਹਾਂਜੀ ਕੁਛ ਨੀ ਬਸ ਬੈਕ ਪੈਕ ਕਰ ਰੀ ਸਾਂ ਥੋੜਾ ਵੇਕੇਸ਼ਨ ਫੜੇਏ ਸੀ ਸਮਰ ਵੇਕੇਸ਼ਨ ਚੱਲਦੇ ਪਏ ਸੀ ਤੇ ਘੁੰਮਣ ਜਾਣ ਦਾ ਪਲੈਨ ਕੀਤਾ ਸੀ
ਬਹੁਤ ਵਧੀਆ ਘੁੰਮਣ ਜਾਣ ਦਾ ਪਲੈਨ ਅਤੇ ਹੋਰ ਕਿੱਥੇ ਜਾ ਰਹੇ ਹੋ
ਕੁਛ ਨੀ ਬਸ ਕਿਸੇ ਮਤਲਬ ਕਹਿੰਦੇ ਹੈ ਨਾ ਕਿ ਥੋੜਾ ਮਾਇੰਡ ਚੇਂਜ ਹੋ ਜਾਏਗਾ ਵੀ ਇਹਦੀ ਜਗ੍ਹਾ ਥੋੜਾ ਸਕੂਨ ਜਾ ਮਿਲੇ ਥੋੜਾ ਠੰਡਕ ਜਾ ਮਿਲੇ ਬੜੀ ਗਰਮੀ ਜਿਹੀ ਹੋਈ ਵੀ ਹੈ ਤੇ ਇਸ ਕਰਕੇ ਅਸੀਂ ਥੋੜਾ ਪਲੈਨ ਕੀਤਾ ਕਿ ਟੈਵਲਿੰਗ ਕਰ ਕਰ ਲੈਣੇ ਆ ਸਾਰਾ ਦਿਨ ਘਰ ਤੇ ਕੰਮ ਕਰ ਕਰਕੇ ਨਾ ਅਖ ਗਏਦੇ ਸਵੇਰ ਦੇ ਉਠਣੇ ਆ ਸਾਰਾ ਦਿਨ ਇਹੀਓ ਇੱਕ ਰੂਟੀਨ ਰਹਿੰਦਾ ਨਾ ਸੇਮ ਸੇਮ ਤੇ ਬੰਦਾ ਬੋਰਜ ਹੋ ਜਾਂਦਾ ਲਾਈਫ ਤੋਂ ਨਾ ਤੇ ਇਹ ਸੋਚਦਾ ਹੈ। ਕਿ ਟ੍ਰੈਵਲਿੰਗ ਕਰਕੇ ਨਾ ਮਨ ਨੂੰ ਅਲੇ ਮਲਬ ਸਮੇ ਨਾ ਸਾਨ ਚਾਰਜ ਹੋ ਜਾਂਦੇ ਆ ਟਵਲਿੰਗ ਕਰ ਸਾਡੀ ਬੋਡੀ ਵੀ ਚਾਰ ਹੋ ਜਾਂਦੀ ਆ ਸਾਡਾ ਮਡ ਚਾਰ ਹੋ ਜਾਂਦਾ ਤੁਸੀ ਕੀ ਸੋਚਦੇ ਹੋ ਇਸ ਬਾਰੇ। ਟਵਲੀਗ ਲ ਨਾਲ
ਪੁੱਛਣਾ ਇਹ ਹੈ ਕਿ ਬੰਦੇ ਨੂੰ ਟਰੈਵਲ ਸਾਲ 'ਚ ਘੱਟ ਤੋਂ ਘੱਟ ਦੋ ਵਾਰੀ ਤੋਂ ਘੱਟ ਬੰਦੇ ਨੂੰ ਟਰੈਵਲ ਕਰਨਾ ਚਾਹੀਦਾ ਹੈ। ਮੈਂ ਖੁਦ ਹਜੇ ਰਾਤੀ ਦੁੱ ਤਿੰਨ ਮ ਨਿਕਲ ਜਾਵਾਂਗਾ ਪਰ ਇੱਥੇ ਜਾ ਰਹੇ ਹੇਮਕੁੰਟ ਸਾਹਿਬ।
ਅੱਛਾ ਤੇ ਹੀ ਹੈ। ਨਾ ਕਿ ਸਾਨੂੰ ਨਾ ਜਾਣਾ ਵੀ ਬੜਾ ਜ਼ਰੂਰੀ ਹੈ। ਸਾਨੂੰ ਮਤਲਬ ਇੱਕ ਦਿਨ ਸਾਰਾ ਦਿਨ ਉਹੀਓ ਸੇਮ ਰੂਟੀਨ ਜਿਹਾ ਰਹਿੰਦਾ ਹੈ ਸਵੇਰੇ ਉੱਠ ਕੇ ਘਰ ਪਰਿਵਾਰ ਦੇ ਨਾਲ ਖਾਣਾ ਪੀਣਾ ਬਣਾਉਣਾ ਇਹ ਸਾਰੀ ਚੀਜ਼ਾਂ ਕਰਨਾ ਤੇ ਬੱਚਿਆਂ ਸਮੇਟਣਾ ਤਾਂ ਇਹ ਚੀਜ਼ਾਂ ਨਾ ਹੈਪੀ ਹੋ ਜਾਂਦੀ ਹੈ ਸਾਰਾ ਸਮੇਂ ਇਹ ਚੀਜ਼ਾਂ ਕਰ ਕਰਕੇ ਬੰਦਾ ਪ੍ਰੈਸ਼ਰ ਜਾਂ ਹੋਦਾ ਤਾਂ ਬੰਦਿਆਂ ਨੂੰ ਲੱਗਦਾ ਕਿ ਅਸੀਂ ਕੁਛ ਆਪਣੇ ਆਪ ਨੂੰ ਨਾ ਹਟ ਕੇ ਕੁਛ ਕਈ ਘੁੰਮਣ ਫਿਰਨ ਜਾਈਏ ਤੇ ਸਾਡੀ ਬੋਡੀ ਉਹ ਮਾਇੰਡ ਨੂੰ ਸਾਡੀ ਸੋਲ ਨੂੰ ਕਾਫੀ ਜ਼ਿਆਦਾ ਐਨਰਜੀ ਜਿ ਵੀ ਮਿਲਦੀ ਹੈ ਪੋਜ਼ਟਿਵ ਮਤਲਬ ਇਨਵਾਇਰਮੈਂਟ ਜਿਹਾ ਵੀ ਮਿਲਦਾ ਬਾਹਰ ਜਾ ਕੇ। ਤੇ ਹੁਣ ਤੇ ਗਰਮੀ ਵੀ ਬੜੀ ਜ਼ਿਆਦਾ ਜੀ ਮਾਈਡ ਨਾ ਗਰਮੀ ਵੀ ਬੜੀ ਜ਼ਿਆਦਾ ਪੈ ਰਹੀ ਹੈ। ਤੇ ਇੋ ਸੋਚਿਆ ਸੀ ਕਿ ਸਾਲ ਦੇ ਅੰਦਰ ਨਾ ਟ੍ਰੈਵਲਿੰਗ ਬਹੁਤ ਜ਼ਰੂਰੀ ਹੈ ਕਰਨੀ ਜਿਵੇਂ ਸਾਨੂੰ ਖਾਣ ਵਾਸਤੇ ਪੇਟ ਢਿੱਡ ਨੂੰ ਖਾੇ ਦੀ ਸਭ ਚੀਜ਼ਾਂ ਚਾਹੀਦੀਆਂ ਨਾ ਸਾਨੂੰ ਢਿੱਡ ਵਾਸਤੇ ਐਵੇਂ ਹੀ ਸਾਨੂੰ ਆਪਣੀ ਐਨਰਜੀ ਵਾਸਤੇ ਨਾ ਆਪਣੀ ਬੋਡੀ ਨੂੰ ਚਾਰਜ ਕਰਨ ਵਾਸਤੇ ਟਰੈਵਲਿੰਗ ਬੜੀ ਜ਼ਰੂਰੀ ਹੈ। ਤੇ
ਬਿਲਕੁਲ ਸਹੀ ਗੱਲ ਹੈ ਕਿ ਟਰੈਵਲ ਆਸ਼ੀਵਾਦ ਅੰਦਰ ਇੰਨਾ ਜ਼ਿਆਦਾ
ਹਾਂਜੀ
ਅਸੀਂ ਪਲੈਨਿੰਗ ਹਜੇ ਪਿਛਲੇ ਮਹੀਨੇ ਮੈਂ ਅੰਮ੍ਰਿਤਸਰ ਗਿਆ ਸੀ ਅਤੇ ਮੇਨ ਚੀਜ਼ ਹੈ। ਕਿ ਮੇਰਾ ਜਾਣਾ ਲੱਗਾ ਹੀ ਰਹਿੰਦਾ ਹਰ ਮਹੀਨੇ ਕਿਥੇ ਨਾ ਕਿੱਤੇ ਕਿ ਸਾਡਾ ਤਾਂ ਬਿਜ਼ਨਸ ਇੱਧਰ ਆ ਹੀ ਹੈ। ਅਤੇ ਪੇਮੈਂਟਸ ਵਗੈਰਾ ਲੈਣ ਜਾਣਾ ਬੰਦਾਰ- ਠੀਕ ਹੈ ਉਹਦੇ ਨਾਲ ਨਾਲ ਸਾਡਾ ਘੁੰਮਣਾ ਵੀ ਹੋ ਜਾਂਦਾ ਤੇ ਹਜੇ ਅਸੀਂ ਹੁਣ ਹੇਮਕੁੰਟ ਸਾਹਿਬ ਹੁਣ ਨਹੀਂ ਖੁੱਲ੍ਹਿਆ ਵੀਹ ਤਰੀਕ ਨੂੰ ਖੁੱਲਿਆ ਸੀ ਵੀਹ ਮਈ ਨੂੰ ਹੇਮਕੁੰਟ ਸਾਹਿਬ ਗੁਰਦੁਆਰਾ ਬਦਰੀਨਾਥ ਉਹਦੇ ਕੋਲ ਅਤੇ ਹੁਣ ਅਸੀਂ ਅਸੀਂ ਹਰ ਸਾਲ ਅਸੀਂ ਅੱਠ ਅਠਾਈ ਤਰੀਕ ਨੂੰ ਜਾਂਦੇ ਹਾਂ ਅਠਾਈ ਮਈ ਨੂੰ ਤੇ ਅੱਜ ਰਾਤ ਅਸੀਂ ਦੋ ਤਿੰਨ ਵਜੇ ਅਂ ਨਿਕਲ ਜਾਵਾਂਗੇ ਮੁੰਡੇ ਮੁੰੇ ਬਾਈਕਾਂ ਤ। ਕਿਉਂਕਿ ਮਂਡ ਇੱਕ ਤੇ ਮਾਈੰਡ ਫਰੈਸ਼ ਜੀ ਹੋ ਜੇਗਾ।
ਉੱਥ ਹੈ ਦੇਖੋ ਬੱਚਿਆਂ ਨੂੰ ਵੀ ਦੇਖੋ ਹਾਂਜੀ ਬੱਚਿਆਂ ਨੂੰ ਵੀ ਅੱਜ ਕ ਅੱਜ ਕਲ ਦੇ ਬੱਚਿਆਂ ਨੂੰ ਵੀ ਦੇਖੋ ਘਰ ਬੈਠ ਕੇ ਬੱਚਾ ਵੀ ਬੋਰ ਹੈ। ਪੜ੍ਹ ਪੜ੍ਹ ਕੇ ਅੱਕ ਗਿਆ ਇੱਕ ਕੁ ਜਾ ਰੂਟੀਨ ਹੈ ਬੱਚਾ ਨਿਕਲ ਨੀ ਹੈ ਤੇ ਬੱਚਿਆਂ ਵਾਸਤੇ ਵੀ ਸਾਨੂੰ ਨਾ ਆਇਓ ਲੱਗਦਾ ਕਿ ਅਸੀਂ ਸੋਚੀਏ! ਉਹਨਾਂ ਨੂੰ ਵੀ ਪੂਰੀ ਦੁਨੀਆਂ ਦਿਖਾਈ ਹ ਕਿ ਦੁਨੀਆ ਇਹ ਵੀ ਦੁਨੀਆ ਹੈਗੀ ਹ ਇਹ ਵੀ ਜਗਹਾ ਮੂਵਮੈਂਟ ਦੇ ਨਾਲ ਮੂਮਨ ਦੀ ਬੜੀਆਂ ਜਗ੍ਹਾ ਸਾਡੇ ਜ਼ਿੰਦਗੀ ਚ ਤੋ ਬੱਚਿਆਂ ਨੂੰ ਵੀ ਦਿਖਾਣਾ ਪੈਂਦਾ ਕਿ ਇਧਰ ਜਾ ਕੇ ਚੀਜਾ ਵਿੱਚ ਫਲੋਰਿੰਗ ਮਤਲਬ ਕਹਿੰਦੇ ਆ ਨਾ ਕਿ ਬੱਚਿਆਂ ਨੂੰ ਵੀ ਬਹੁਤ ਜ਼ਰੂਰੀ ਹੈ। ਕਿਉਕਿ ਉਹਨਾ ਦੇ ਵੀ ਮਾਇੰਡ ਨੂੰ ਵੀ ਕਾਫੀ ਜਿਆਦਾ ਇਫੈਕਟ ਮਤਲਬ ਅੱਛਾ ਹੀ ਪੜਦਾ ਹੈ।
ਨਾਲ ਨੌਲੇਜ ਹੀ ਮਿਲਦੀ ਹੈ ਬਾਹਰ ਜਾ ਕੇ ਕਿਤੇ ਨਾ ਕਿਤੇ ਜਾਓਗੇ ਤਾਂ ਬਾਹਰ ਨੌਲੇਜ ਹੀ ਮਿਲਦੀ ਹੈ।
ਜਨ ਨੂੰ ਸ ਚੀਜ਼ਾਂ ਸਿਖਾਏ ਦੇਖੋ ਯ ਪ ਇਹ ਚੀਜ਼ਾਂ ਆਉਂਦੀ ਹੈ ਹੁਣ ਕਿਧਰੇ ਵੀ ਚਲੇ ਜਾਓ ਪਹਾੜਾਂ ਵਾਲੀ ਜਗ੍ਹਾ ਚਲੇ ਜਾਓ ਤਾਂ ਉੱਧਰ ਬੱਚਿਆਂ ਨੂੰ ਮਾਉਂਟੇਨ ਵਗੈਰਾ ਇਹ ਚੀਜ਼ਾਂ ਦਿਖਾ ਕੇ ਤੇ ਕਾਫ਼ੀ ਚੀਜ਼ਾਂ ਦੀ ਨੌਲੇਜ ਵੀ ਪਾਉਣੀ ਜ਼ਰੂਰੀ ਹੈ ਬੱਚਿਆਂ ਨੂੰ ਹਰ ਚੀਜ਼ ਦਾ ਹੋਣਾ ਚਾਹੀਦਾ ਤੇ ਨਾਲ ਨਾਲ ਬੱਚਿਆਂ ਦੇ ਨਾਲ ਨਾਲ ਲੱਸੀ ਵੀ ਮਤਲਬ ਆਪਣੀ ਵੀ ਬੋਡੀ ਮਾਇੰਡ ਸਬ ਚੀਜ਼ਾਂ ਨਾ ਰਿਚਚਾਰਜ ਹੋ ਜਾਂਦੀ ਹੈ ਤੇ
ਸਹੀ ਗੱਲ ਹੈ ਨਾਲ ਇਹੀ ਉਮਰ ਹੈਗੀ ਸਾਡੀ ਜਾਨ ਦਾੱਸ ਨਹੀਂ ਤਾਂ ਅੱਗੇ ਜਾ ਕੇ ਅਸੀਂ ਕਿ ਕਿੱਥੇ ਜਾਵਾਂਗੇ ਵੱਡੇ ਹੋ ਗਏ ਰ ਬਜ਼ੁਰਗ ਹੋ ਗਏ ਬਜ਼ੁਰਗਾਂ ਤੋਂ ਸਾਡੇ ਤੋਂ ਕਿੱਥੇ ਜਾਣਾ ਫਿਰ ਸਾ ਤੀਰਥ ਯਾਤਰਾ ਵੀ ਨਹੀਂੀ ਹੋਣੀ। ਫਿਰ ਤੇ ਸਾਡਾ ਟੀਵ ਟੀਵ ਸਾਡੇ ਤੀਰਥ ਟੀਵੀ ਚ ਲਾ ਲਓ ਬਸ ਉਹਨੂੰ ਹੀ ਸੁਣ ਲਓ ਫਿਰ ਉਹ ਮਾਇੰਡ ਤਾਂ ਹੀ ਫਰੈਸ਼ ਨਹੀਂ ਪਾਉਂਦਾ ਕਿਉਂਕਿ ਵੱਡਾ ਇਨਸਾਨ ਭਾਵੇਂ ਵੱਡਾ ਹੋਏ ਭਾਵੇਂ ਬੱਚਾ ਹੋਏ ਆਏ ਨੋਰਮਲ ਇਨਸਾਨ ਕਿਉਂ ਨਾ ਹੈ ਜਦ ਬੰਦਾ ਘਰਗ੍ਰਹਿਸਤੀ ਚ ਪੈਂਦਾ ਤੇ ਬੰਦਾ ਇੱਕ ਚੀਜ਼ ਕਰ ਕਰ ਬੰਦਾ ਲੱਗ ਜਾਂਦਾ ਮਾਇੰਡ ਨੂੰ ਹਮੇਸ਼ਾ ਫਰੈਸ਼ ਕਰਨ ਵਾਸਤੇ ਨਾ ਅਤੇ ਐਕਟੀਵਿਟੀ ਕਰਨ ਵਾਸਤੇ ਅਤੇ ਹੁਣ ਬੰਦਾ ਐਕਟੀਵਿਟੀ ਕਿੱਥੇ ਕਰੇ ਆਪਣੀ ਅਗਰ ਬੰਦਾ ਕਿੱਥੇ ਰਹਿੰਦਾ ਹੈ ਆਪਣੇ ਘਰ 'ਚ ਕਿੱਥੇ ਕਰੇਗਾ ਸੀੜੀਆਂ ਦੇ ਉੱਤੇ ਨੀਚੇ ਆਉਣਾ ਘਰ ਦਾ ਸਮਾਨ ਲੈ ਕੇ ੱ ਆਣਾ ਉਹ ਵੀ ਰਾਸ਼ਨ ਪਾਣੀ ਉਹੀ ਘਰ ਦੇ ਵੀ ਉਹੀ ਸ਼ਕਲ ਦੇਖਦੇ ਰਹਿਣਾ
ਤ ਐਵੇਂ ਨਾ ਬੱਚੇ ਦੇਖੋ ਸਾਨੂੰ ਨਾ ਅੱਸੀ ਬਿਮਾਰੀਆਂ ਦੇ ਨਾਲ ਵੀ ਬਚ ਸਕਾਂਗੇ ਦੇਖੋ ਸਾਰੇ ਦਿਨ ਮ ਰਹਿ ਰਹਿ ਕੇ ਉਓਓ ਹਰਕਤਾਂ ਸੇਮ ਸੇਮ ਕਰ ਕਰਕੇ ਸਾਰਾ ਉਹੀਓ ਕੰਮ ਕਰ ਕਰਕੇ ਨਾ ਸਾਡੀ ਬੋਡੀ ਵੀ ਦੇਖੋ ਕਈ ਬਿਮਾਰੀਆਂ ਨਾਲ ਵੀ ਗ੍ਰਸਿਤ ਹੈ ਸਭ ਦੇ ਘਰ ਬਿਮਾਰੀਆਂ ਵੀ ਲੱਗਆਂ ਅਗਰ ਇੱਕ ਬੰਦਾ ਇਹ ਚੀਜ਼ਾਂ ਘਰ ਜਾਂ ਸਾਰੀਆਂ ਚੀਜ਼ਾਂ ਛੋੜ ਕੇ ਇੱਕ ਵਾਰ ਟਰੈਵਲਿੰਗ ਚ ਜਾਂ ਕਿਧਰੇ ਵੀ ਘੁੰਮਣ ਚਲਾ ਜਾਏ ਤਾਂ ਉਹ ਨਾ ਅੱਛਾ ਜਿਹਾ ਫੀਲ ਕਰੇਗਾ ਤੁਸੀਂ ਮਨ ਤੇ ਉਹਨਾਂ ਦੀ ਬਿਮਾਰੀਆਂ ਵੀ ਘੱਟ ਹੋ ਜਾਏਗੀਆਂ ਉਹ ਉੱਧਰ ਜਾ ਕੇ ਦੇਖੋ ਬਾਹਰ ਦਾ ਇਨਵਾਇਰਮੈਂਟ ਕਾਫੀ ਚੇਂਜ ਹੁੰਦਾ ਹਟਕੇ ਹੀ ਹੁੰਦਾ ਹੈ। ਤੇ ਬੰਦੇ ਨੂੰ ਅੱਛਾ ਮਹਿਸੂਸ ਹੁੰਦਾ ਕਿ ਬਿਮਾਰੀ ਇੱਕ ਵਾਰ ਕੋਈ ਬੰਦਾ ਬੂਲ ਜਾਏਗਾ ਉੱਧਰ ਜਾ ਕੇ ਨਾ। ਤੇ ਇਹ ਚੀਜ਼ਾਂ ਵੀ ਬੜੀ ਮਤਲਬ ਕਿਸੇ ਨੂੰ ਕਹਿੰਦੇ ਨਾ ਕਿ ਬਿਮਾਰੀ ਵੀ ਹੋ ਘਰ ਪਰਿਵਾਰ ਦੇ ਬੰਦਾ ਇੱਕ ਵਾਰੀ ਗੁਮ ਆਏ ਤੇ ਮਾਈੰਡ ਵੀ ਚੇਂਜ ਹੋ ਜਾਏ ਤੇ ਜਾਣਾ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਬਿਮਾਰੀਆਂ ਦੇ ਨਾਲ ਵੀ ਬ ਮਤਲਬ ਘੱਟ ਹੋ ਜਾਏਗੀ ਬਿਮਾਰੀਆਂ ਵੀ ਸਕਦੀ ਹ ਸਾਡੀ ਬੋਡੀ ਚ ਅਗਰ ਅਸੀਂ ਟਰੈਵਲਿੰਗ ਕਰਕੇ ਆ ਜਾਗੇ। ਹੁਣ ਟਰੈਵਲਿੰਗ ਦੇਖੋ ਕਈ ਫ਼ਾਇਦੇ ਵੀ ਤੇ ਨੁਕਸਾਨ ਵੀ ਹੈ ਤੁਸੀਂ ਸੋਚਦੇ ਹੋ ਇਹ ਕੀ
ਬੈਨ ਨੁਕਸਾਨ ਸਿਰਫ ਔਰ ਸਿਰਫ ਸਾਡੇ ਪੈਸੇ ਦਾ ਹੁੰਦਾ ਠੀਕ ਹੈ ਰ ਪ੍ਰੋਫਿਟ ਸਾਡਾ ਉਸ ਪੈਸੇ ਬਦਲੇ ਅਗਰ ਜੇਕਰ ਅਸੀਂ ਤਿੰਨ ਹਜ਼ਾਰਪ ਅਗਰ ਅਸੀਂ ਕਿੱਥੇ ਘੁੰਮਣ ਤੇ ਲਗਾ ਰਹੇ ਹਾਂ ਤੇ ਅਗਰ ਅਸੀਂ ਉਹੀ ਤਿੰਨ ਯਾਰ ਦੇ ਉਹ ਸਾਨੂੰ ਤਿੰਨ ਹਜ਼ਾਰ ਦਾ ਬੈਨੀਫਿਟ ਨਹੀਂ ਹੈ ਸਾਨੂੰ ਤੀਹ ਹਜ਼ਾਰ ਦਾ ਬੈਨੀਫਿਟ ਹੈ ਤਿੰਨ ਹਜ਼ਾਰ ਰੁਪਏ ਲਾ ਕੇ ਕਿਉਂਕਿ ਸਾਡਾ ਮਾਇਂਡ ਪਹਿਲੀ ਚੀਜ਼ ਸਾਡੇ ਨਾ ਕੁਛ ਦਸ ਅੱਠ ਦਸ ਟੋਪਿਕ ਤੁਹਾਨੂੰ ਦੱਸਦਾ ਪਹਿਲੀ ਚੀਜ਼ ਆਪਾਂ ਸਾਡਾ ਮਾਇੰਡ ਫਰੈਸ਼ ਹੋਗਾ ਦੂਸਰੀ ਚੀਜ਼ ਅਸੀਂ ਚੱਲਾਂਗੇ ਉੱਥੇ ਉਥੇ ਸਾਨੂੰ ਗੱਡੀ ਦੀ ਜ਼ੂਰਤ ਮਗੀ ਅਸੀਂ ਉੱਥੋਂ ਐਕਸਪਲੋਰ ਕਰਾਂਗੇ ਕੋਈ ਵੀ ਸ਼ਹੀਦ ਨੂੰ ਅਸੀਂ ਘੁੰਮਾਂਗੇ ਫਿਰਾਂਗੇ ਅ ਦੇਖਾਂਗੇ ਉੁੱ ਅਸੀ ਖੜੇਵਾਂਗੇਔਕਸੀਜ ਨੂੰ ਐਸ ਇੱਕ
ਦੇਖੋ ਉੱਧਰ ਦਾ ਨਾ ਖਾਣਾ ਪਾਣੀ ਜੋ ਖਾਣਾ ਪਾਣੀ ਵੀ ਹੁੰਦਾ ਨਾ ਸਾਨੂੰ ਬੜੀ ਜਲਦੀ ਡਾਇਜੈਸਟ ਵੀ ਹੋ ਜਾਂਦਾ ਹੈਈ ਕਿੱਧਰੇ ਵੀ ਅਸੀਂ ਘੁੰਮਣੇ ਜਾਵਾਂਗੇ ਤੇ ਖਾਣਾ ਪਾਣੀ ਵੀ ਬੜੀ ਜਲਦੀ ਲੱਗਦਾ ਕਿਉਂਕਿ ਸਾਡੀ ਹਵਾ ਚੇਂਜ ਹੁੰਦੀ ਹੈ ਸਭ ਚੀਜ਼ਾਂ ਚੇਂਜ ਹੁੰ ਨਾ ਤੇ ਦੇਖੋ ਬੰਦਾ ਕਹਿੰਦੇ ਆ ਨਾ ਕਿ ਬਿਮਾਰੀਆਂ ਦੇ ਨਾਲ ਮਤਲਬ ਠੀਕ ਜਿਹਾ ਫੀਲ ਕਰਦਾ ਅੱਛਾ ਜਿਹਾ ਫੀਲ ਮੈਂ ਤਾਂ ਇਹ ਸਮਝਣੀ ਹ ਟਰੈਵਲਿੰਗ ਨਾਲ ਲੇਕਿਨ ਨੁਕਸਾਨ ਵੀ ਇਹੀ ਹੋ ਹੈ ਜ ਤੁਸੀਂ ਦੱਸਦੇ ਪਏ ਹੋ ਕਿ ਇਹ ਚੀਜ਼ ਹੁੰਦੀ ਹੈ ਲੇਕਿਨ ਫ਼ਾਇਦੇ ਵੀ
ਅਗਰ ਉਸ ਚੀਜ਼ ਨੂੰ ਦੇਖੋ ਨਾ ਕਿ ਅਗਰ ਸਾਡਾ ਕੋਈ ਲੋਸ ਹੋ ਰਿਹਾ ਅਗਰ ਸਾਡਾ ਇਗਜਾਮਪਲ ਅਗਰ ਅਸੀਂ ਦੋ ਚਾਰ ਹਜ਼ਾਰ ਪੰਜ ਹਜ਼ਾਰ ਅਸੀਂ ਲਗਾ ਰਹੇ ਹਾਂ ਉਹ ਸਾਡੇ ਅਗਰ ਦਵਾਏ ਦਵਾਈਆਂ ਜਾਏਗਾ ਤਾਂ ਉਹ ਸਾਡਾ ਜ਼ਿਆਦਾ ਚਲਾ ਜਾਏਗਾ ਸਾਡੀ ਪੂਰੀ ਜ਼ਿੰਦਗੀ ਖਰਾਬ ਹੋ ਜਾਏਗੀ ਉਹ ਤੋਂ ਵਧੀਆ ਅਗਰ ਅਸੀਂ ਅਗਰ ਕਿ ਇੱਕ ਬੰਦੇ ਨੂੰ ਮਗਰ ਕੁਛ ਬਿਮਾਰ ਵੀ ਹੈ ਨਾ ਬੰਦੇ ਨੂੰ ਬੁਖਾਰ ਵੀ ਹੈ ਤੇ ਬੰਦਾ ਵੈਸੇ ਹੀ ਆਪਣੇ ਮਹੱਲੇ 'ਚ ਘੁਮ ਲੇ ਗਾ ਨਾ ਠੀਕ ਹੈ ਤੇ ਬੰਦੇ ਨਾ ਮਾਇੰਡ ਫਰੈਸ਼ ਹੋ ਜਾਂਦਾ ਕਿ ਚੱਲ ਹੋ ਬਾਹਰ ਘੁੰਮ ਲਿਆ ਇੱਕ ਅੱਛਾ ਉਹਨਾਂ ਨੂੰ ਮਿਲ ਗਿਆ ਚਲ ਪਾਰਕ ਚ ਥੋੜ੍ਹੀ ਦੇਰ ਬੈਠ ਗਿਆ ਬੰਦਾ ਆਪਣੇ ਦਿੱਲੀ ਤੋ ਬਾਹਰ ਜਾਏਗਾ ਟਰੈਵਲ ਕਰੇਗਾ ਬੱਸ 'ਚ ਜਾਏਗਾ ਟ੍ਰੇਨ 'ਚ ਜਾਏਗਾ ਆਪਣੀ ਬਾਈਕ ਤੇ ਜਾਏਗਾ ਕਾਰ ਤੇ ਜਾਏਗਾ ਕਿਸੇ ਤੇ ਵੀ ਜਾਏਗਾ ਉਹ ਬੰਦਾ ਰੋਡ ਤੇ ਦੇਖੇਗਾ ਹਾਂ ਯਾਰ ਕਿੰਨੀ ਕਿੰਨੀ ਅੱਛੀ ਅੱਛੀ ਜਗਾਹ ਹੋ ਰਹੀ ਕੋਈ ਨਵੀਂ ਨਵੀਂ ਗਾਵਾਂ ਦੇਖਣ ਨੂੰ ਮਿਲਦੀਆਂ ਨੇ ਦਿੱਲੀ ਚਲੇ ਜਾਓ ਦਿੱਲੀ 'ਚ ਸਾਡੇ ਬੜੀ ਵੱਡੀ ਵੱਡੀ ਗਾਵਾਂ ਹੈਗੀਆਂ ਨੇ ਉਤਰਾਖੰਡ ਚਲੇ ਜੋ ਛੋਟੀ ਛੋਟੀ ਹੈਗੀ ਨੇ ਕੁੱਤੇ ਸਾਈਜ਼ ਦੀਆਂ ਗਾਵਾ ਹੈਗੀਆਂ ਨੇ ਛੋਟੀ ਛੋਟੀਆਂ ਉਹ ਉੱਥੇ ਦੀ ਛੋਟੇ ਛੋਟੇ ਕੁੱਤੇ ਵੀ ਨਾ ਸਾਡੀ ਦਿੱਲੀ ਚ ਕੁੱਤੇ ਸਾਡੇ ਪ ਪਤਲੇ ਪਤਲੇ ਨੇ ਮਰੇ ਮਰੇ
ਉਧਰ ਉਧਰ ਜੇ ਭਾਲੂ ਅੱਕਣ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਨਾ ਦੇਖੋ ਹਾਂ ਇਹ ਤੇ ਅਸੀਂ ਨੋਰਮਲ ਬੰਦਿਆਂ ਦੇ ਅਕੋਰਡਿੰਗ ਸੋਚਦੇ ਪਏ ਨੇ ਹੁਣ ਜੋ ਗਰੀਬ ਵਰਗੇ ਨੇ ਗਰੀਬ ਪਰਿਵਾਰ ਦੇ ਨਾਲ ਜੁੜੇ ਨੇ ਉਹਨਾਂ ਦੇ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਤਾਂ ਮੇ ਕਹਿੰਦੇ ਨਾ ਸਰਕਾਰ ਐਵੇਂ ਦੀਆਂ ਕੋਈ ਜਗ੍ਹਾ ਬਣਾਏ ਕਿ ਉਹਨਾਂ ਨੂੰ ਵੀ ਮਤਲਬ ਉਨਕੀ ਹੈਸੀਅਤ ਦੇ ਨਾਲ ਉਹਨਾਂ ਨੂੰ ਵੀ ਘੁੰਮਣ ਫਿਰਨ ਮਿਲਿਆ ਕਿਉਂਕਿ ਦੇਖੋ ਸਭ ਚੀਜ਼ਾਂ ਸੋਚਣੀ ਪੈਂਦੀ ਹੈ ਹਰ ਹਰ ਫੈਮਿਲੀ ਦੀ ਸੋਚਣੀ ਪੈਂਦੀ ਹੈ ਭਾਵੇਂ ਉਹ ਅਮੀਰ ਬੰਦਾ ਨੋਰਮਲ ਬੰਦਾ ਔਰ ਆਪਣੇ ਨੀਚੇ ਬੰਦੇ ਕਾ ਵੀ ਸੋਚਣਾ ਪੈਂਦਾ ਹੈ ਕਿ ਸਰਕਾਰ ਨੂੰ ਨਾ ਇਹ ਚੀਜ਼ਾਂ ਉਹਨਾਂ ਦੇ ਵਾਸਤੇ ਖੋਲਣੀ ਦੀ ਚਾਹੀਦੀ ਹੈ ਕਿ ਉਹ ਵੀ ਘੁੰਮੇ ਫਿਰੇ ਤੇ ਇਹ ਚੀਜ਼ਾਂ ਉਹਨਾਂ ਦੀਆਂ ਇਸ ਇਸੇ ਦੇ ਅਕੋਡਿੰਗ ਵੀ ਮਤਲਬ ਹੋ ਜਾ ਬੱਚਿਆਂ ਦੇਖੋ ਬੱਚੇ ਸਾਰੇ ਇਕ ਨੇ ਸਭ ਦਾ ਦਿਲ ਹੁੰਦਾ ਸਭ ਦਾ ਦਿਲ ਹੈ ਭਾਵੇ ਗਰੀਬਾਂ ਦਾ ਵੀ ਦਿਲ ਹੈ ਤੇ ਉਹਨਾ ਨੂੰ ਵੀ ਮਤਲਬ ਇਸਫਲੋਰ ਮਤਲਬ ਘੁੰਮਣ ਦੀ ਜਗਹਾ ਹੋਣੀ ਚਾਹੀਦੀ ਹੈ ਮੇਰੇ ਅਕੋਡਿੰਗ ਤੇ ਨਾ
ਬਿਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਬਟ ਗੌਰਮੈਂਟ ਨੇ ਇਸ ਚੀਜ਼ ਦਾ ਅਗਰ ਸਲੈਬ ਬਣਾਉਂਦੀ ਹੈ ਨਾ ਜੋ ਸਲੈਬ ਦੇ ਨਾਲ ਨਾਲ ਜੋ ਅਮੀਰ ਬੰਦੇ ਹੈਗੇਏ ਹੈ ਉਹ ਸੋਚਦੇ ਨੇ ਕਿ ਚੱਲ ਅਸੀਂ ਵੀ ਇਸ ਚੀਜ਼ ਦਾ ਹਿੱਸਾ ਲੈ ਲਈਏ
ਉਹ ਤੇ ਹੈ ਹੀ
ਜਿਵੇਂ ਗਰੀਬਾਂ ਦੇ ਵਾਸਤੇ ਸਰਕਾਰ ਨੇ ਪ੍ਰੋਪਰਟੀ ਬਣਾਈ ਹੈ ਕੇ ਹਾਂ ਬਿਨਾਂ ਵਿਆਜ ਤੋਂ ਤੁਸੀਂ ਪ੍ਰੋਪਰਟੀ ਖਰੀਦ ਸਕ ਸਕਦੇ ਹੋ ਸਿਰਫ ਰੈਂਟਿਡ ਪਰਸਨ ਵਾਸਤੇ ਬਟ ਜਿੰਨੇ ਵੀ ਅਮੀਰ ਨੇ ਠੀਕ ਹੈ ਉਹ ਕੀ ਕਰਦੇ ਨੇ ਕਿ ਬਈ ਆਪਾਂ ਵੀ ਜਾ ਕੇ ਲੈੜ ਲੈਂਦੇ ਹਾਂ ਇੱਕ ਗਰੀਬੀ ਰੇਖਾ ਦਾ ਕਾਰਡ ਬਣਾ ਲਈਿੱਤਾ ਤਾਂ ਬਸ ਚੱਲ
ਵਹੀ ਤੋਂ ਮਤਲਬ ਕਿਤੇ ਨੁਕਸਾਨ ਕਰਦੇ ਪਏ ਨੇ ਗਰੀਬ ਪਰਿਵਾਰਾਂ ਦਨੂੰ ਮੌਕਾ ਨੀ ਮਿਲਦਾ ਪਿਆਆਂ ਵਹੀ ਤੋਂ ਅਮੀਰਾਂ ਨੂੰ ਪਕੜਾ ਕੇ ਵਹੀ ਤੋਂ ਮੈਂ ਤਾਂ ਇਹ ਕਹਿ ਰਹੀ ਹ ਵੀ ਸਰਕਾਰ ਨੂੰ ਨਾ ਗ਼ਰੀਬਾਂ ਵਾਸਤੇ ਵੀ ਸਾਰੀ ਸਹੂਲੀਅਤ ਟ੍ਰੈਵਲਿੰਗ ਦੀ ਬਹੁਤ ਮਤਲਬ ਉਹਨਾ ਦੇ ਵੀ ਬੱਚੇ ਉਹਨਾਂ ਦਾ ਵੀ ਦਿਲ ਹੈ ਉਹ ਵੀ ਕਿਵੇਂ ਕਿਵੇ ਰਹਿੰਦੇ ਪਏ ਉਹਨਾਂ ਦੇ ਬਾਰੇ ਵੀ ਕੁਛ ਐਵੇ ਦੀਆਂ ਸਸਤੀਆਂ ਜਗਾ ਹੋ ਕਿ ਅਫੋਰਡ ਕਰ ਲ ਸਰਕਾਰ ਹੀ ਕੁਛ ਉਹਨਾ ਦਾ ਸਹਾਇਕ ਬਣ ਜਾ
ਬਿਲ ਬਿਲਕੁਲ ਸਹੀ ਗੱਲ ਹੈ। ਜੀ
ਗੱਲਬਾਤ ਕਰਕੇ ਬੜਾ ਚੰਗਾ ਜਿਹਾ ਲੱਗਿਆ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।